ਹੈਲੋ।
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।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
ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ।
ਹਾਂਜੀ- ਹਾਂਜੀ ਵਧੀਆ ਜੀ, ਤੁਸੀਂ ਦੱਸੋ।
ਸਭ ਵਧੀਆ ਜੀ।
ਹੋਰ ਮੈਂ ਕਿਹਾ ਚਲ ਮੈਂ ਬਸ ਮੈਂ ਕਿਹਾ ਫ੍ਰਰੀ ਹੋਈ ਸੀ। ਮੈਨੂੰ ਕਿਹਾ ਚ ਮੈਂ ਕੋੋਲ ਲਗਾਵਾਂ ਤੁਹਾਨੂੰ।
ਅੱਛਾ ਜੀ।
ਹਾਂਜੀ-ਹਾਂਜੀ।
ਹਾਂ।
ਹਾਂ, ਤੇ ਬਸ ਜੀ, ਤੇ ਸੈਰ ਕਰਨ ਗਏ ਸੀ, ਫਿਰ ਤੁਸੀ ਐਕਸਰਸਾਈਜ਼ ਕੀਤੀ ਸੀ ਫਿਰ। ਕੈ ਰਏ ਸੀ ਜਾਨਾ ਮੈਂ।
ਹਾਂ ਗਏ ਸੀ, ਐਕਸਰਸਾਈਜ਼ ਵੀ ਕਰ ਰਈ ਆਂ। ਕੀ ਕੈਂਦੇ ਨੇ ਕਿਸੀ ਨੇ ਮੈਨੂੰ ਦੱਸੀ ਸੀ, ਮੇਰੀ ਬੈਕ ਗਰਦਨ ਚ ਦਰਦ ਹੁੰਦਾ ਸੀ, ਤੇ ਓਨਾਂ ਨੇ ਦੱਸੇਆ ਸੀ ਕੀ ਮੈਨੂੰ ਐਕਸਰਸਾਈਜ਼ ਕਰੋ।
ਹੂੰ।
ਤੇ ਫਿਰ ਮੈਂ ਥੋੜੇ ਦਿਨ ਤੇ ਟਰਾਈ ਕੀਤੀ ਸੀ ਐਕਸਰਸਾਈਜ਼ ਓਦੇ ਨਾਲ ਫ਼ਰਕ ਵੀ ਪੈ ਗੇਆ।
ਹਾਂਜੀ ਐਕਸਰਸਾਈਜ਼ ਨਾਲ ਫ਼ਰਕ ਪੈਂਦਾ ਡੋਕਟਰ ਵੀ ਕੈਂਦੇ ਨੇ ਕੇ ਤੁਸੀਂ ਜ਼ਰੂਰ ਕਰੋ।
ਬਿਲਕੁਲ-ਬਿਲਕੁਲ।
ਹੂੰ।
ਬੋਤ ਅਛ ਫੈਦੇਮੰਦ ਹੁੰਦੀਆ ਐਕਸਰਸਾਈਜ਼ ਕਰਨੀਆ।
ਹਾਂਜੀ-ਹਾਂਜੀ।
ਹੂੰ।
ਮੈਂ ਤੇ ਆਪ ਸਵੇਰੇ ਉੱਠ ਕੇ ਥੋੜੀ ਦੇਰ ਪੈਲੇ ਐਕਸਰਸਾਈਜ਼ ਕਰਦੀ ਆਂ ਫੇਰ ਉਸ ਤੋਂ ਬਾਦ ਨਾ ਤੋ ਨਾਂਦੀ ਧੋਨੀ ਆਂ।
ਹਾਂਜੀ ਜ਼ਰੂਰੀ ਐ ਐਕਸਰਸਾਈਜ਼ ਓ ਨਾ
ਆਹੋ।
ਇਓਂ ਬਿਮਾਰੀਆਂ ਵੀ ਘੱਟ ਲੱਗਦੀਆ ਨੇ।
ਏ ਤੇ ਹੈਈ ਐ।
ਹਾਂਜੀ-ਹਾਂਜੀ।
ਕੁੱਛ ਆਪਾਂ ਦੀ ਡਾਇਟ ਵੀ ਟਾਈਮ ਟੇਬਲ ਵੀ ਬਦਲ ਗਿਆ ਪੈਲੇ ਦੇ ਟੈਮ ਦੇ ਲੋਕ ਆਪਨਾ ਟੈਮ ਸਿਰ ਰੋਟੀ ਖਾਂਦੇ ਸੀ।
ਹਾਂਜੀ-ਹਾਂਜੀ।
ਠੀਕ ਐ ਸਾਡੇ ਵਰਗੇ ਸਵੇਰੇ ਦਸ ਵਜੇ ਬ੍ਰੇਕਫਾਸਟ ਹੋ ਰਿਆ ਫੇਰ ਤਿੰਨ ਜਾ ਚਾਰ ਵਜੇ ਲੰਚ ਹੋ ਰਿਆ। ਤੇ ਨਾਈਟ ਫੇਰ ਨੋਂ ਦਸ ਗਿਆਰਾਂ ਵੱਜ ਰਏ ਐ।
ਹਾਂਜੀ ਓਹੀ ਤਾਂ ਗੱਲ ਐ ਆਪਾਂ ਨਾ ਆਪਨੀ ਰੂਟੀਨ ਖ਼ਰਾਬ ਵੀ ਕਰਲੀ ਐਕਸਰਸਾਈਜ਼ ਕਰਨ ਨੂੰ ਆਪਾਂ ਕੈਨੇ ਆਂ ਹਾਏ ਥਕਾਵਟ ਹੋ ਜਾਂ ਦੀ ਐਵੇਂ ਦਰਦ ਕਰਦਾ।
ਹਾਂ।
ਪੈਲੇ ਕੁੱਛ ਦਿਨ ਔਖਾ ਲੱਗਦਾ, ਫਿਰ ਉਵੇਂ ਈ ਐ ਆਪਨੀ ਹੈਬਿਟ ਜੀ ਬਨ ਜਾਂਦੀ ਐ ਕੇ ਆ ਅਸੀਂ ਐਕਸਰਸਾਈਜ਼ ਕਰਨੀ ਓ ਕਰਨੀ ਐ।
ਹਾਂ ਬਿਲਕੁਲ-ਬਿਲਕੁਲ ਜੀ।
ਹੂੰ।
ਅਸੀਂ ਬਾਰ ਜਿੰਮ ਜਾ ਜਾਨ ਵਾਸਤੇ ਪੈਸੇ ਲਗਾਨੇ ਆਂ। ਏਹੀ ਗਾ ਅਸੀਂ ਯੂਟਿਊਬ ਸਿੱਖ ਲੀਏ ਜਾਂ ਕੋਈ ਔਨਲਾਈਨ ਕਲਾਸਿਸ ਜੁਆਇਨ ਕਰ ਲੀਏ। ਤੇ ਓ ਘਰ ਬੈਠੇ ਈ ਸਾਡੀ ਐਕਸਰਸਾਈਜ਼ ਹੋ ਜੇਆ ਕਰ
ਹਾਂਜੀ।
ਹੂੰ।
ਘਰ, ਹੂੰ ਆਪਾਂ ਘਰ ਐਕਸਰਸਾਈਜ਼ ਕਰੀਏ ਨਹੀਂ ਹੁੰਦੀ ਹੈਗੀ ਕਿਉਂਕਿ ਘਰ ਦੇ ਕੰ ਕੰਮਾਂ ਚ ਆਪਾਂ ਲੱਗ ਜਾਣੇ ਆ ਨਾ।
ਹਾਂ।
ਫੇਰ ਹੁੰਦੀ ਨੀ ਹੈਗੀ ਐ।
ਹਾਂ। ਪਰ ਆਪਣੇ ਲਈ ਥੋੜਾ ਬਹੁਤਾ ਟੈਮ ਤੇ ਬਿਲਕੁਲ ਕੱਢਣਾ ਚਾਹੀਦਾ ਥੋੜੀ ਬਹੁਤੀ ਐਕਸਸਾਈ ਤੇ ਜ਼ਰੂਰ ਕਰਨੀ ਚਾਹੀਦੀ ਐ।
ਹਾਂਜੀ-ਹਾਂਜੀ।
ਉਹਦੇ ਸਾਡੇ ਸਰੀਰ ਨੂੰ ਹੀ ਬੈਨੀਫਿਟ ਮਿਲੇ ਗਾ।
ਹਾਂਜੀ, ਇਹ ਤਾਂ ਹੈ ਹੁਣ ਜਿਵੇਂ ਹਾਰਟ ਵਾਲੇ ਪੇਸ਼ੈਂਟਸ ਨੇ ਸਵੇਰੇ-ਸਵੇਰੇ ਯੋਗਾ ਕਰਦੇ ਹੁੰਦੇ ਨੇ ਪਾਰਕ ਚ।
ਹਾਂਜੀ।
ਹੂੰ-ਹੂੰ।
ਇਹ ਸਰਕਾਰ ਨੇ ਹੁਣ ਕਿੰਨਾ ਅੱਛਾ ਰੂਲ ਕਰ ਕਰਤਾ ਐ ਕਿ ਮ ਮਤਲਬ ਪਾਰਕਾ ਚ ਬਜ਼ੁਰਗਾਂ ਲਈ ਯੋਗਾ ਦੀ ਕਲਾਸਾਂ ਲਾਈਨੀਆ। ਸ਼ੁਰੂ ਕਰਦੀਆ ਲੇਡੀਜ਼ ਹੋਰ ਵੀ ਜਾ ਸਕਦੀਆ। ਕਈ ਸਵੇਰੇ ਪਾਰਕਾਂ ਚ ਟਾਕ ਕਲਾਸਿਸ ਲੱਗਦੀ ਐ। ਬਜ਼ੁਰਗ ਲੋਕ ਡਾਂਸ ਕਰ ਰਹੇ ਹੁੰਦੇ ਆ ਉਹ ਵੀ ਇੱਕ ਐਕਸਰਸਾਈਜ਼ ਹੀ ਐ।
ਹਾਂਜੀ-ਹਾਂਜੀ ਡਾਂਸ ਵੀ ਐਕਸਰਸਾਈਜ਼ ਹੀ ਹੈ ਵਧੀਆ ਐ।
ਹਾਂ।
ਹੁਣ ਬੱਚਿਆਂ ਨੂੰ ਵੀ ਸਕੂਲ ਚ ਕਰਵਾਉਦੇ ਨੇ ਐਕਸਰਸਾਈਜ਼,
ਹਾਂਜੀ।
ਨਾਲੇ ਐ ਹੁਣ ਅ ਤਾਂ ਅ ਬੱਚਿਆਂ ਲਈ ਐਕਸਟਰਾ ਪੀਰੀਅਡ ਵੀ ਲੱਗ
ਹਾਂ, ਹੂੰ-ਹੂੰ-ਹੂੰ।
ਸਮਝਾਦੇ ਵੀ ਨੇ,
ਹਾਂ ਸਮਝਾਦੇ ਵੀ,
ਹੂੰ।
ਹੂੰ। ਹੁਣੇ ਪਿੱਛੇ ਹੋਲੀ ਡੇ ਸੀ ਤੇ ਯੋਗਾ ਡੇ ਸੀ। ਹਰ ਸਕੂਲ ਚੋ ਜੇ, ਮੈਸੇਜ ਆਇਆ ਹੈ ਕਿ ਅ ਐਕਸਰਸਾਈਜ਼ ਕਰਦੇ ਹੋਏ ਦੀ ਫੋਟੋ, ਭੇਜੋ ਵੀਡੀਓ ਬਣਾ ਕੇ ਭੇਜੋ, ਬੱਚਿਆਂ ਦੀ। ਔਰ ਬੱਚਿਆਂ ਨੇ ਕੀਤਾ ਵੀ।
ਹਾਂਜੀ।
ਹੂੰ।
ਸਹੀ ਗੱਲ ਆ ਸਾਰੇ ਪਾਸੇ ਨਾ ਕੰਪਲਸਰੀ ਹੋਣਾ ਚਾਹੀਦਾ ਹਰੇਕ ਪਾਸੇ। ਜਿਵੇਂ ਪਾਰਕ ਅ ਹਰੇਕ ਕਲੋਨੀ ਚ ਹਰੇਕ ਸ਼ਹਿਰ ਚ ਬਣੇ ਹੋਏ ਨੇ, ਉੱਥੇ ਚਾਹੀਦਾ ਹੈ ਕਿ ਐਕਸਰਸਾਈਜ਼ ਲਈ ਨਾ ਕਲਾਸਿਸ ਲੱਗਣ।
ਹਾਂਜੀ।
ਹੂੰ।
ਹੂੰ।
ਹੁਣ ਕਿੰਨੀਆ ਬਿਮਾਰੀਆਂ ਕਈਆ ਦੀਆਂ ਠੀਕ ਹੋ ਗਈਆ ਸ ਸ਼ੈਰ ਦੇ ਨਾਲ ਸ਼ੂਗਰ, ਸ਼ੂਗਰ ਵਾਲੇ ਨੂੰ ਕਹਿੰਦੇ ਨੇ ਕਿ, ਸੈਰ ਜ਼ਰੂਰੀ ਕਰੋ, ਐਕਸਰਸਾਈਜ਼ ਵੀ ਕਰੋ।
ਹੂੰ
ਬਹੁਤ ਜ਼ਰੂਰੀ ਹੋਗਿਆ।
ਬਹੁਤ ਜ਼ਰੂਰੀ ਤੁਸੀਂ ਪਾਰਕਾਂ'ਚ ਚਲੇ ਜਾਓ ਨਾ ਸਵੇਰ ਦੇ ਟਾਇਮ, ਇੰਨੇ ਲੋਕ ਐਕਸਰਸਾਈਜ਼ ਕਰ ਰਹੇ ਹੁੰਦੇ ਐ।
ਹਾਂਜੀ।
ਸਾਡੇ ਵਰਗੇ ਤੇ ਫਿਰ ਸਾਨੂੰ ਕਦੇ ਟੈਮ ਮਿਲਦਾ ਤੇ ਜਾਂਨੇ ਆ, ਪਰ ਜਿਹਨਾਂ ਨੇ ਅਪਣੀ ਡੇਲੀ ਰੂਟੀਨ ਬਣਾਈਏ ਉਹਨਾਂ ਨੇ ਜਾਣਾ ਈ ਜਾਣਾ ਵਾ। ਚਾਹੇ ਬਾਰਿਸ਼ ਐ, ਚਾਹੇ ਧੁੱਪ ਐ, ਜੋ ਮਰਜੀ
ਹਾਂਜੀ-ਹਾਂਜੀ। ਹੁਣ ਘਰ ਵੀ, ਕਰ ਲਈ ਦਾ ਐਕਸਰਸਾਈਜ਼। ਉੱਥੇ ਜਾਕੇ ਵੀ ਕਰ ਲਈਦਾ, ਬਟ ਘਰ ਇੰਨੀ ਹੁੰਦੀ ਨੀ ਹੈਗੀ।
ਨਾ
ਹ, ਹਰ ਆਪਾਂ ਕਹਿੰਨੇ ਆ ਕਿ ਚਲੋ, ਕੰਮ ਪਹਿਲਾਂ ਨਬੇੜ ਲਈਏ ਫੇਰ ਫਿਰ ਟਾਈਮ ਨਹੀਂ ਮਿਲਦਾ, ਥੱਕ ਜੀਦਾ।
ਥੱਕ ਜੀਦਾ।
ਹੂੰ
ਓਹੀ ਤੇ, ਏ ਨਾ।
ਹਾਂਜੀ।
ਪਰ ਸਾਡੇ ਵਰਗਿਆਂ ਕੋਲ ਨਾ ਹੁਨ ਥੋੜਾ ਜਿਹਾ ਕੰਮ ਕਰੀਏ ਆਪਾਂ ਥੱਕ ਜਾਂਨੇ ਆ, ਪਹਿਲੇ ਦੇ ਟਾਈਮ ਦੇ ਲੋਕ ਨੀ ਥੱਕਦੇ ਸੀ। ਉਹ ਅਪਨੇ-ਆਪ ਨੂੰ ਬਿਲਕੁਲ ਫਿੱਟ ਰੱਖਦੇ ਸੀ।
ਹਾਂਜੀ, ਦੇਖਲੋ ਪਹਿਲਾਂ ਅਹ ਜਿਵੇਂ ਖੂਹ ਤੋਂ ਪਾਣੀ ਭਰ ਕੇ ਲਿਆ ਦਿੰਦੇ ਸੀ, ਹੁਣ ਤਾਂ ਹਰੇਕ ਦੇ ਘਰ ਵਿੱਚ, ਸਮਰਸਰੀ ਪੰਪ ਲੱਗਗੇ। ਟੂਟੀਆਂ ਲੱਗ ਗੀਆਂ, ਪਹਿਲਾਂ ਕਿੰਨੇ-ਕਿੰਨੇ ਦੂਰ ਘੜਿਆਂ ਵਿੱਚ ਪਾਣੀ ਲਿਆਂਦਾ
ਹਾਂ, ਐਕਸਰਸਾਈਜ਼, ਬਿਲਕੁਲ-ਬਿਲਕੁਲ। ਤੁਸੀਂ ਐ ਦੇਖਲੋ, ਪਹਿਲੇ ਕਣਕਾਂ ਪੈਰੋਂ ਭਾਰ ਬੈਠਕੇ ਈ ਕੱਟਦੇ ਸੀ।
ਹਾਂਜੀ।
ਦੀ ਲਗਾਣੀ, ਕਣਕਾਂ ਲਗਾਣੀਆਂ ਪੈਰੋ ਭਾਰ ਬੈਠਕੇ ਲਗਾਣੀ। ਅੱਜ-ਕੱਲ ਮਸ਼ੀਨਾਂ ਆਗੀਆਂ, ਸਾਡ ਪੈਰੋਂ ਭਾਰ ਬੈਠਿਆ ਈ ਨਹੀਂ ਜਾਂਦਾ।
ਨਾ ਜੀ, ਨਾ।
ਹੁਣ ਜਿਹੜੇ ਅੱਜ-ਕੱਲ ਦੇ ਜਨਰੇਸ਼ਨ ਦੇ ਬੱਚੇ ਆ ਰਹੇ ਨੇ, ਉਹਨਾਂ ਨੂੰ ਤੇ ਪਤਾ ਈ ਨਹੀਂ ਕਿ ਪੈਰੋ ਭਾਰ ਕਿਵੇਂ ਬੈਠ ਹੁੰਦਾ ਏ, ਉਹ ਤਾਂ ਇੱਕ ਸੈਕਿੰਡ, ਇੱਕ ਮਿਨਟ ਵੀ ਨਹੀਂ ਬੈਠ ਸਕਦੇ।
ਨਾ ਜੀ ਨਾ, ਉਹਨਾਂ ਤੋਂ ਬੈਠਿਆ ਈ ਨੀ ਜਾਂਦਾ।
ਨਾ
ਓਹੀ ਉਹ ਗੱਲ ਐ, ਨਾ ਕਿ ਬੱਚੇ ਹੁਣ ਜਿਵੇਂ-ਜਿਵੇਂ ਉਹਨਾਂ ਨੂੰ ਨਾ ਸਹੂਲਤਾਂ ਮਿਲੀ ਜਾਂਦੀਆਂ ਨਾ, ਉਵੇਂ-ਉਵੇਂ ਉਹਨਾਂ ਦੇ ਦੇਖੋ ਸਰੀਰ ਵੀ ਹੋ ਰਹੇ ਨੇ।
ਹਾਂ। ਪਰ ਬੱਚਿਆਂ ਨੂੰ ਸ਼ਾਮੀ ਆਪਾਂ ਪਾਰਕ ਵਗੈਰਾ ਲੈਕੇ ਜਾਂਨੇੇ ਆ, ਚਾਹੇ ਉੱਥੇ ਓ ਓ ਚੀਨਾ ਲੱਗੀਆਂ ਹੁੰਦੀਆਂ ਐ, ਉਹ ਤੇ, ਉਹਨਾਂ ਤੇ ਉਹ ਚਾਹੇ ਉਹ ਆਪਣੇ-ਆਪ ਨੂੰ ਝੂਲਾ ਈ ਸਮਝਣ, ਪਰ ਉਹ ਕਰ ਤੇ ਰਹੇ, ਉਹਦੇ ਤੇ ਐਕਸਰਸਾਈਜ਼ ਹੀ ਹੋ ਰਹੀ ਐ। ਉਹਨਾਂ ਦੀ
ਹਾਂਜੀ-ਹਾਂਜੀ।
ਸਈ ਕੈ ਰਏ ਓ ਤੁਸੀਂ।
ਹਾਂ
ਦੀਦੀ ਹੋਰ
ਹੋਰ ਤੁਸੀਂ ਜਾਂਦੇ ਓ ਸ਼ਾਮੀ ਐਕਸਰਸਾਈਜ਼ ਵਗੈਰਾ ਕਰਨ ਕੇ ਘਰ ਈ ਕਰ ਲੈਂਦੇ ਓ ਥੋੜੀ ਬੋਤੀ?
ਸਵੇਰੇ ਚਲੇ ਜਾਂਦੇ ਹੁੰਦੇ ਆ ਕਿਉਂਕਿ ਬੱਚੇ ਜਦੋਂ ਚਲੇ ਜਾਂਦੇ ਨੇ ਸਕੂਲ ਉਦੋਂ ਥੋੜੀ ਦੇਰ ਫਰੀ ਹੋਈਦਾ ਹਨਾ। ਫਿਰ ਚਲੇ ਜਾਈਦਾ ਸ਼ਾਮ ਨੂੰ ਕਈ ਵਾਰੀ ਟਾਈਮ ਨੀ ਲੱਗਦਾ।
ਹਾਂਜੀ ਏ ਤੇ ਹੈ।
ਹੂੰ ਬੱਚੇਆਂ ਨੂੰ ਕਈ ਵਾਰੀ ਸਟੱਡੀ ਕਰਾਣੀ ਹੁੰਦੀ ਉਵੇ ਈ ਟਾਈਮ ਲੰਗ ਜਾਂਦਾ।
ਹਾਂ ਬਿਲਕੁਲ- ਬਿਲ
ਆਪਣੇ ਲਈ ਨੀ ਨਿਕਲਦਾ ਟਾਈਮ ਹਹ
ਨਾ ਇੱਕ ਤੇ ਆਪਣੇ ਲਈ ਟਾਇਮ ਕੱਢਣਾ ਬੋਤ ਜ਼ਰੂਰੀ ਹੋ ਗੇਆ।
ਹਾਂਜੀ।
ਹੁਣ ਆਪਾ ਆ ਕੇਂਦੇ ਆ ਕਿ ਤੇ ਪਾਰਕ ਚ ਘਾਹ ਤੇ ਨੰਗੇ ਪੈਰ ਚੱਲੋ।
ਹਾਂਜੀ।
ਕਿੰਨਾ ਫਾਇਦੇਮੰਦ ਐ, ਅੱਖਾਂ ਲਈ ਵੀ ਸੇਤ ਲਈ ਵੀ।
ਹੂੰ ਓ ਨਾ ਆਪਣੀ ਬੋਡੀ ਆਪਾਂ ਨੂੰ ਸਾਈਨ ਤਾਂ ਦਿੰਦੀ ਆ ਕਿ ਹਾਂ ਤੁਆਡੀ ਬੋਡੀ ਹੁਣ ਐਵੇਂ ਕਰ ਰਈ ਆ, ਪਰ ਆਪਾਂ ਇਗਨੋਰ ਕਰ ਦਿੰਦੇ ਆ ਇਗਨੋਰ ਕਰਨ ਨਾਲ ਈ ਆਪਾਂ ਨੂੰ ਫੇਰ ਉਵੇਂ ਬਿਮਾਰੀਆਂ ਲੱਗ
ਬੀਮਾਰੀਆ ਲੱਗਦੀਆਂ, ਆਪਾ ਨੂੰ ਥੋੜੀ ਜੇਈ ਪੇਨ ਹੋਏ ਆਪਾਂ ਨਾਲ ਈ ਪੇਨ ਕਿਲਰ ਲੇਂਨੇ ਆ ਪਰ ਆਪਾਂ ਯੂ ਟਿਊਬ ਅਤੇ ਦੇਖੋ ਓ ਕੇਂਦੇ ਕਿ ਹਰ ਇੱਕ ਚੀਜ਼ ਦਾ ਹੱਲ ਏ, ਏ ਐਕਸਰਸਾਈਜ਼ ਕਰੋ ਤੁਆਡੀ ਏ ਚੀਜ਼ ਠੀਕ ਹੋ ਜਾਏਗੀ।
ਹਾਂਜੀ।
ਪਰ ਆਪਾਂ ਕਰਦੇ ਨਈ
ਹੂੰ ਨਾ-ਨਾ
ਟਾਈਮ ਲੱਗਦਾ ਥੋੜਾ ਦਿਨ ਦਰਦਾਂ ਵੀ ਹੁੰਦੀਆਂ ਸਭ ਕੁਛ ਹੁੰਦਾ, ਫਿਰ ਓਨਾ ਦੀ ਹੈਬਿਟ ਵੀ ਬਣ ਜਾਂਦੀ ਐ
ਹਾਂਜੀ, ਹੁਣ, ਹੁਹੁ ਪੇਲਾ ਕੰਮ ਕਰਦੇ ਅਸੀਂ ਘਰ ਦਾ ਤੇ ਬਜ਼ੁਰਗ ਫੇਰ ਓ ਓਨਾਂ ਦੀ ਉਮਰਾਂ ਵੀ ਹੁੰਦੀਆਂ ਸੀ। ਹੁਣ ਆਪਾਂ ਨਾ ਹਰੇ ਹੁਣ ਪਰ ਦੇਖ ਦੇਖੋ ਏਨੇ ਟੈਕਨੋਲੋਜੀ ਵੱਧ ਗਈ ਐ, ਕਿ ਮਸ਼ੀ ਸ਼ੀਨਾਂ ਆ ਗਈਆਂ ਨੇ ਸਫਾਈਆਂ ਕਰਨ ਵਾਸਤੇ ਵੀ।
ਹਾਂ-ਹਾਂ।
ਫੇਰ ਓਹੀ ਆਪਣੀ ਬੋਡੀ ਉਵੇਂ ਹੋ ਗਈ ਨਾ
ਹਾਂਜੀ।
ਕਿਂਝ, ਆਪਾਂ ਸਿਰਫ ਰੈਸਟ ਹੀ ਭਾਲਦੇ ਆ
ਹਾਂਜੀ।
ਕੰਮ ਹੁੰਦਾ ਨਹੀਂ ਆ, ਫਿਰ ਉਹੀ ਬਿਮਾਰੀਆਂ ਗੋਡੇ ਦੁੱਖਣੇ
ਹਾਂ-ਹਾਂ ਬਿਲਕੁਲ।
ਹਾਂਜੀ-ਹਾਂਜੀ ਉਹੀ ਤਾਂ ਗੱਲ ਐ। ਕੀ ਕਰੇ ਬੰਦਾ ਟਾਈਮ ਐਵੇਂ ਲੱਗਦਾ ਨੀ ਐ।
ਨਾ ਜੀ ਨਾ ਪਹਿਲੇ ਦੇ ਬੱਚੇ ਸਕੂਲ ਪੈਦਲ ਜਾਂਦੇ ਸੀ। ਪਸੀਨਾ ਨਿਕਲਦਾ ਸੀ, ਹੁਣ ਹਰ ਇੱਕ ਬੱਚੇ ਨੂੰ ਕਹਿੰਦੇ ਹੇ ਕਿ ਅਸੀਂ ਜਾਂ ਗੱਡੀ ਲਗਾਈ ਏ ਜਾਂ ਅਸੀਂ ਉਹਨਾਂ ਨੂੰ ਐਕਟੀਵਰ ਲੈ ਕੇ ਦੇ ਦਿੰਦੇ ਹਾਂ ਪੈਦਲ ਚੱਲ ਕੇ ਰਾਜੀ ਕੋਈ ਵੀ ਨੀ
ਹਾਂਜੀ ਦੇਖਲੋ।
ਹਮ।
ਇਹਨਾਂ ਨੂੰ ਹੁਣ ਦੇਖਣਾ ਚਾਹੀਦਾ ਬ ਬੱਚਿਆਂ ਨੂੰ ਸੈਰ ਵੈਗਰਾ, ਐਕਸਰਸਾਈਜ਼ ਕਰਨੀ ਚਾਹੀਦੀ ਐ। ਸਾਨੂੰ ਵੀ ਕਰਨੀ ਚਾਹੀਦੀ ਐ।
ਹਾਂ-ਹਾਂ ਅਸੀਂ ਆਪ ਹੁਣ ਮਾਰਕੀਟ ਜਾਣਾ ਹੁੰਦਾ ਸੀ ਤੇ ਪੈਦਲ ਜਾਂਦੇ ਸੀ, ਹੁਣ ਜਦੋਂ ਦੀ ਐਕਟਵਾ ਵਗੈਰਾ ਆਈ ਏ ਐਕਟਿਵਾ ਚੱਕੋ ਤੇ ਮ ਦੋ ਮਿੰਟ ਲੱਗਦੇ ਆ ਪਹੁੰਚ ਜਾਊ।
ਹਮ।
ਸਹੂਲਤਾਂ ਵੱਧ ਗਈਆਂ ਨਾ
ਹਾਂਜੀ-ਹਾਂਜੀ ਸਹੂਲਤਾਂ ਵੱਧ ਗਈਆਂ। ਉਵੇਂ ਦੇ ਸਰੀਰ ਹੋ ਗਏ, ਫੇਰ‌ ਬੱਚੇ ਜਿਵੇਂ ਸਾਨੂੰ ਦੇਖਣਗੇ ਉਹ ਵੀ ਐਵੇਂ ਕਰਨਗੇ।
ਏਹੀ ਕਰਨਗੇ ਬਿਲਕੁਲ-ਬਿਲ‌‌ਕੁਲ।
ਹਾਂਜੀ।
ਹਮ।
ਹੋਰ ਜੀ।
ਹੋਰ ਸੁਣਾਓ? ਚਲੋ ਠੀਕ ਐ, ਫਿਰ ਕਰਦੀ ਹਾਂ ਮੈਂ ਤੁਹਾਨੂੰ ਫੋਨ।
ਹਾਂਜੀ-ਹਾਂਜੀ ਠੀਕ ਐ ਜੀ, ਸਤਿ ਸ੍ਰੀ ਅਕਾਲ ਜੀ।